ਹੈਲੋ ਹੈਲੋ ਹਾਂਜੀ। ਹਾਂਜੀ ਹਾਂਜੀ ਜੀ ਬੋਲੋ ਜੀ।
ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਐ।
ਵਧੀਆ ਤੁਸੀਂ ਸੁਣਾਓ। ਹਾਂਜੀ ਹਾਂਜੀ। ਵਧੀਆ ਤੁਸੀਂ ਸੁਣਾਓ
ਵਧੀਆ ਵਧੀਆ ਹੋਰ ਠੀਕ ਸਭ।
ਹਾਂਜੀ ਸਭ ਠੀਕ ਤੁਹਾਨੂੰ ਅਵਾਜ਼ ਆ ਰਹੀ ਨਾ ਮੇਰੀ
ਹਾਂਜੀ ਆ ਰਹੀ ਜੀ ਆਵਾਜ਼ ਬਹੁਤ ਕਲੀਅਰ ਆਵਾਜ਼ ਆ ਰਹੀ ਐ।
ਠੀਕ ਹੈ ਠੀਕ ਹੈ ਹੋਰ ਕੀ ਹੋਰ ਹੈ।
ਬਸ ਤੇ ਖਾਣਾ ਖੁਣਾ ਬਣਾ ਕੇ ਖਾਲੀ ਘੁੰਮਦੇ ਪਏ ਆ ਹੁਣ
ਅੱਛਾ ਲੰਚ ਤਿਆਰ ਹੋ ਗਿਆ।
ਹਾਂ ਹਾਂਜੀ ਲੰਚ ਤੇ ਆ ਹੋ ਗਿਆ ਭੇਜ ਹੀ ਦਿੱਤਾ।
ਅੱਛਾ ਜੀ ਕੀ ਬਣਾ ਲਿਆ ਫੇਰ
ਅੱਜ ਪਹਿਲਾਂ ਤਾਂ ਸਵੇਰੇ ਬਣਾਏ ਸੀ ਨਾਸ਼ਤੇ ਚ ਆਲੂ
ਅੱਛਾ ਅੱਛਾ ਜੀ ਅੱਛਾ ਜੀ ਵਧੀਆ ਵਧੀਆ ਹੁਣ ਲੰਚ ਕੀ ਬਣਾ ਲਿਆ।
ਹਾਂ ਮੈਣ ਜਤ ਖਿੱਚੜੀ ਬਣਾਈ ਉਹ ਪਤਾ ਕੀ ਕੱਲ ਗੁਰਦੁਆਰੇ ਗਏ ਸੀ ਦਾਲ ਲੈ ਉਹ ਦਾਲ ਵਾਲੀ ਖਿਚੜੀ ਲੈ ਕੇ ਉਹ ਦਾਲ ਬਚੀ ਪਈ ਸੀ ਜ਼ਿਆਦੀ ਉਬਾਲ ਤੀ ਤੇ ਫੇਰ ਕੱਲ ਤੇ ਅਸੀਂ ਰਾਜਮਾਂ ਚਾਵਲ ਬਣਾਏ ਦੇ ਸੀ ਫਿਰ ਮੈਂ ਕਿਹਾ ਚਲੋ ਕੱਲ ਬਣਾਵਾਂਗੀ ਖਿਚੜੀ ਤਾਂ ਫੇਰ ਅੱਜ ਫ਼ਿਰ ਓ ਖਿੱਚੜੀ ਬਣਾਈ
ਵਧੀਆ ਵਧੀਆ ਹੋਰ ਘਰ ਸਭ ਠੀਕ ਨੇ
ਹਾਂਜੀ ਘਰ ਸਭ ਵਧੀਆ ਤੁਸੀਂ ਸੁਣਾਓ ਤੁਹਾਡਾ ਵਾਰ ਪਰਿਵਾਰ ਹੋਰ ਸਭ ਠੀਕ
ਸਭ ਵਧਿਆ ਸਭ ਠੀਕ ਸਭ ਠੀਕ ਹੋਰ ਸੈਟਿੰਗ ਵਗੈਰਾ ਹੋ ਗਈ ਤੁਹਾਡੇ ਘੱਲ ਤੁਸੀਂ ਰੈਨੋਵੇਸ਼ਨ ਕਰਵਾਈ ਸੀ ਪਹਿਲਾਂ
ਹਾਂਜੀ ਹਾਂਜੀ ਹਜੇ ਤਾਂ ਨੀ ਹਜੇ ਤੇ ਬਸ ਇੱਕ ਰੂਮ ਦੀ ਹੋਈ ਹੋਈ ਐ ਜਿੱਤਨਾ ਨਿਊ ਸਮਾਨ ਲਿਆਂਦਾ ਰ ਪੁਰਾਣਾ ਸਮਾਨ ਤੇ ਪੁਰਾਣੇ ਘਰ ਹੀ ਵੀ ਲਾਦਾ ਸਾਰਾ
ਅੱਛਾ ਜੀ ਚਲੋ ਆਸਤਾ ਆਸਤਾ ਆਰਾਮ ਆਰਾਮ ਨਾਲ ਹੋਏਗਾ ਹੁਣ ਟਾਈਮ ਤੇ ਲੱਗੇਗਾ ਜ ਹਾਲੇ ਤੇ ਅਤੇ ਸੈੱਟ ਹੋਏਓ ਅਰਾਮ ਅਰਾਮ ਨਾਲ ਸਾਰਾ ਸਭ ਕੁ ਸਮਾਨ ਆਏਗਾ ਐ ਸੈ ਹੋਏਗਾ ਸਾਨੂੰ ਤੇ ਅਸੀਂ ਇੱਥੇ ਸ਼ਿਫਟ ਟੋਏ ਸੀ ਸਨੂੰ ਸਾਲ ਲੱਗ ਗਿਆ ਸੀ। ਸਮਾਨ ਲਿਆਂਦੇ ਲਿਆਂਦੇ ਮਤਲਬ ਅਹ ਸਜਾਉਂਦੇ ਕਾਰ ਨੂੰ ਸਜਾਉਂਦੇ ਸਜਾਉਂਦੇ ਸ ਸਾਲ ਲੱਗ ਗਿਆ ਸੀ। ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ
ਹੈਲੋ ਬੋਲੋ ਬੋਲੋ
ਹੈਲੋ ਹੈਲੋ
ਆਵਾਜ਼ ਨਹੀਂ ਆ ਰਹੀ ਮੇਰੀ
ਤੁਸੀਂ ਥੋੜ੍ਹਾ ਇੱਧਰ ਉਧਰ ਹੋ ਨਾ ਤਾਂ ਤਾਂ ਤੁਹਾਡਾ ਨੈਟਵਰਕ ਸਹੀ ਹੋਏਗਾ।
ਨਹੀਂ ਨਹੀਂ ਮੈਂ ਤੇਥ ਬਾਹਰ ਹੀ ਆ ਗਈ ਛੱਤ ਤੋਂ ਕਮਰੇ ਗਈ ਸੀ ਮੈਂ ਕਮਰੇ ਚੋਂ ਬਾਹਰ ਆ ਗਈ ਹਾਂ।
ਅੱਛਾ, ਉਹ ਨੈਟਵਰਕ ਨਾ ਹੈ ਅ ਅਹ ਹੁੰਦਾ ਰਹਿੰਦਾ ਹੈ, ਹਾਂਜੀ, ਆ ਹੁ ਦਾ ਰਹਿੰਦਾ ਹੈਗਾ ਸਹੀ, ਨਹੀਂ ਚੱਲ ਰਿਹਾ।
ਹਾਂਜੀ, ਐ ਕਿਸੇ ਟਾਈਮ ਤੇ ਬੜੀ ਬੁਰੀ ਤਰ੍ਹਾਂ ਦੀ ਪਰੇਸ਼ਾਨੀ ਕਿਸੇ ਟਾਈਮ ਤੇ ਚਾਹੀਦਾ ਵੀ ਹੁੰਦਾ, ਨੈਟ ਤਾਂ ਉਸ ਤਾਂ ਬਿਲਕੁਲ ਵੀ ਨੀ ਚੱਲਦਾ ਜਿਵੇਂ ਕੋਈ ਕੰਮ ਕਰਨਾ ਜਾਂ ਕੁੱਛ ਕਰਨਾ ਉਸ
ਅੱਛਾ, ਤੁਹਾਡੀ ਆਵਾਜ਼ ਬੜੀ ਕੱਟੀ- ਕੱਟੀ ਆ ਰਹੀ ਬਹੁਤ ਜ਼ਿਆਦਾ
ਹ ਮੈਨੂੰ ਨੂੰ ਲੱਗਦਾ ਪਿੱਛੋਂ ਕੋਈ ਕਾਲ ਆ ਰਹੀ ਹੈ, ਫੋਨ ਦੇ ਵਿੱਚ ਵੀ ਹ ਜਿਸ ਤਰ੍ਹਾਂ ਵਾਈਬੇਸ਼ਨ ਹੁੰਦਾ ਨਾ ਇਸ ਤਰ੍ਹਾਂ ਹੋ ਰਿਹਾ। ਹੈਲੋ।
ਅੱਛ, ਹਾਂਜੀ-ਹਾਂਜੀ। ਹੁਣ ਆ ਰਹੀ ਆਵਾਜ਼।
ਹਾਂਜੀ-ਹਾਂਜੀ ਕਟਿ ਨਾ ਕੱਟਦੀ ਆਾਜ ਡੱਪ ਟੱਪ ਟੱ
ਹਾਂ, ਮੈਨੂੰ ਵੀ ਇਸ ਤਰ੍ਹਾਂ ਹੀ ਤੁਹਾਡੀ ਆਵਾਜ਼ ਏਸ ਸਾਈ ਅਰੀ ਐ
ਹਮ ਮ ਦੋਨਾਂ ਤਰਫ ਨੈਟ ਦੀ ਪ੍ਰੋਬਲਮ ਹੋਏਗੀ ਨਾ।
ਹਾਂਜੀ, ਬਿਲਕੁਲ। ਬਸ ਲੱਗ ਗਿਆ ਇਸ, ਇਸ ਤੁਹਾਨੂੰ ਕੀ ਤ ਲੱਗ ਹੀ ਨੀ ਦਾ ਕੀ ਤਵਾਦਾ ਫੋਨ, ਮੈ ਚਲੋ ਫੋਨ ਕਰਲਾ ਤਵਾ ਤਵਾਂ
ਹਾਂ, ਫੋਨ ਪਤਾ ਨੀਂ ਪਹੁੰਚੇ ਇਹ ਤਾਂ ਹੋ ਹੀ ਰਹੇ ਫਿਰ ਮੈ ਹਨਿਤਰ ਖਪਾਈ ਹੁੰਦੀ ਪਾਈ ਮੈਂ ਤੇ ਫੇਰ-ਫੇਰ ਛੇੜ ਤੀ ਸੀ ਫਿਰ ਮੈਂ ਰਾਤ ਨੂੰ ਕੀਤਾ ਆਪਣੀ ਬਣੇਵੇਂ ਨੂੰ ਕੀਤਾ ਹਾਂ ਉਹਨੇ ਚੱਕਿਆ ਤੇ ਸੀ, ਕਹਿੰਦੀ ਮੈਂ ਬਾਜ਼ਾਰ ਆ ਬਜ਼ਾਰੋਂ ਮੈਂ ਕਿਹਾ ਚੱਲ ਤੂੰ ਮੈਨੂੰ ਮ ਕਾਲ ਕਰਦੀ ਤੇ ਦੁਬਾਰਾ ਮੈਂ, ਦੁਬਾਰਾ ਹਾਂ ਫਿਰ ਉਹਨ ਹ ਨੈਟਵਰਕ ਨੀ ਓਨੇ ਮਿਸ ਕੋਲ
ਹੂੰ, ਮੈਂ ਵੀ ਕੱਲ ਬਹੁਤ ਜਣਿਆਂ ਨੂੰ ਫੋਨ ਕੀਤਾ ਅਲੱਗ ਹੀ ਨਹੀਂ ਰਿਹਾ ਸੀ ਫੋਨ ਕੱਲ ਸ਼ਾਇਦ ਨੈੱਟ ਵਰਕ ਨੈੱਟਵਰਕ ਹੀ ਬਿਸੀ ਗਿਆ ਰਿਹਾ ਸੀ ਚੱਲ ਹੀ ਨਹੀਂ ਰਿਹਾ ਸੀ
ਕਿਦਾਂ ਦਾ ਪੇਪਰ ਹੋਏਗਾ ਤੇ ਪੁਰਾਣਾ ਕੋਈ ਚੱਕਰ ਹੁੰ ਤਦ ਨੈੱਟ ਨੁੱਟ ਬੰਦ ਕਰਦੇ ਦਿੰਦੇ ਨਾ
ਹਾਂਜੀ, ਔਰ ਤੁਹਾਡੇ ਬੱਚੇ ਪੜਦੇ ਨੇ, ਯ ਕੁਛ ਕਰ ਰਹੇ ਨੇ।
ਮੇਰੇ ਬੱਚੇ ਜੋਬ ਕਰਦੇ ਹੈ।
ਅੱਛਾ
ਮਤਲਬ, ਮੇਰਾ ਵੱਡਾ ਬੇਟਾ ਕੋਈ ਜੋਂਬ ਕਰਦਾ ਹੈ ਓਰ ਛੋਟੇ ਵਾਲਾ ਹੁਣ ਸਕੂਟਰ ਮਕੈਨਿਕ ਏ।
ਅੱਛਾ ਤੇ ਵੱਡਾ
ਮਕੇਨਿਕ ਏ ਲੇਕਿਨ ਉਹਦੀ ਜੋਬ ਲੱਗ ਗਈ ਇਸ ਕਰਕੇ ਉਹ ਜੋਬ ਤੇ
ਅੱਛਾ, ਕਿਸ ਚੀਜ਼ ਦੀ ਜੋਬ ਲੱਗੀ ਗਈ ਹੈ।
ਜੋਬ ਉਹ ਕਿਥੇ ਅਕਾਊਂਟ ਉਕੁਊਂਟ ਚ ਹੀ ਲੱਗਿਆ ਹੋਇਆ।
ਅੱਛਾ ਜੀ। ਵਧੀਆ, ਵਧੀਆ ਬਹੁਤ ਵਧੀਆ।
ਆਹ ਫਰੈਂਡ ਹੀ ਲੱਗਿਆ ਹੈਗਾ ਨਾ ਸ਼ਾਇਦ ਉਹਨੂੰ ਬੈਂਕ ਚ ਬੈਂਕ ਤੱਕਨ ਲੈ ਜੇ। ਪਿਛੇ ਜੇ ਇੰਟਰਵਿਊ ਵੀ ਦੇਣ ਗਿਆ ਸੀ ਪਰ ਉਹ ਮਤਲਬ ਕਿ ਸੈਲਰੀ ਘੱਟ ਸੀ ਜਾਣਾ ਦੂਰ ਪੈਂਦਾ ਮੰਮਾ ਇਹਨਾਂ ਤਾ ਮੈਂ ਘਰ ਲੈ ਰਿਹਾ ਵਾ। ਮਤਲਬ ਕਿ ਉਥੋਂ ਲੈ ਰਿਆ ਏ। ਲੋਕਲ ਚ ਮੈਂ ਫਿਰ ਜਾਵਾਂਗਾ। ਵੀ ਲੈ ਕੇ ਤੇ ਮੈਨੂੰ ਤੇ ਦਸ ਹਜ਼ਾਰ ਟੈਮ ਨ ਬਚਦਾ, ਤੇ ਮੈਂ ਕਿਹਾ ਨਹੀਂ ਅਜੇ ਮਤਲਬ ਦੋ ਆ ਰਿਹਾ ਉਹ ਮੈਨੇਜਰ ਲੱਗ ਗਿਆ ਦਾ ਮੁਜ਼ਫਰਨਗਰ।
ਅੱਛਾ, ਅੱਛਾ ਜੀ। ਵਧੀਆ, ਵਧੀਆ।
ਉਹ ਖੁਦ ਤੇ ਮੈਨੇਜਰ ਏ। ਫਿਰ ਉਹਨੇ ਕੀਤਾ ਕਿ ਚੱਲ ਹੋ ਜੇਗੀ ਇਹਦੀ, ਲੋਕਲ ਚ ਹੋ ਜੇਗੀ, ਪਰ ਲੋਕਲ ਚ ਹੋਜੇ ਨਹੀਂ ਉਹਦੀ।
ਹੂੰ, ਹੂੰ। ਇਹੀਉ ਤੇ ਚੱਕਰ ਪੈਂਦਾ, ਫਿਰ ਫੈਮਲੀ ਛੋੜੀ ਨਹੀਂ ਜਾਂਦੀ।
ਨਹੀਂ, ਨਹੀਂ ਦੂਰ ਸੈਲਰੀ ਹੋਏ ਨਾ ਫੇਰ ਤਾਂ ਕੋਈ
ਹਾਂ ਫਿਰ ਸੈਲਰੀ ਹੋਈ ਤੇ ਕੋਈ ਚੱਕਰ ਨਹੀਂ ਸੈਲਰੀ ਵੀ ਘੱਟ ਹੋਏ ਤੇ ਫਿਰ ਫਿਰ ਕੀ ਫਾਇਦਾ ਇਨੀ ਦੂਰ ਜਾ ਕੇ, ਹਾਂਜੀ।
ਇੰਟਰਵਿਊ ਵਿਚ ਪਾਸ ਹੋ ਗਿਆ। ਉਹਨਾਂ ਨੇ ਦੱਸ ਦਿੱਤਾ ਨੇ ਸਾਰਾ ਕੁਝ, ਪਰ ਫੇਰ ਉਹਨੇ ਵਿਚਾਰੇ ਇੱਥੇ ਚਲੇ ਜਾਓ।
ਅੱਛਾ।
ਅਹੀਏ ਤੇ ਕਮੀ ਨੀ ਨਿਕਾਲਦੇ ਨੇ ਬਸ। ਇਸ ਤਰ੍ਹਾਂ ਕਮੀਆਂ ਨਿਕਾਲਦੇ ਨੇ ਬੱਚਿਆਂ ਦਾ ਉਹ ਨੀ ਦੇਖਦੇ ਕੌਨਫੀਡੈਂਸ ਕਿਸ ਤਰ੍ਹਾਂ
ਹੁਣ ਜਿੱਥੇ ਲੱਗਾ ਐ ਉੱਥੇ ਉਹ ਤੇ ਮਤਲਬ ਇੱਕ ਅੱਧੇ ਘੰਟੇ ਦੀ ਛੁੱਟੀ ਤੇ ਵੀ ਨੀ ਜਾਂਦਾ ਜਿਵੇਂ ਕੋਈ ਪੇਮੈਂਟ ਕਰਨੀਆਂ ਜਾਂ ਕੁਛ ਕਰਨਾ ਕਰਨਾ ਚਾਹੀਦਾ ਨਾ ਉਹਹ ਉਲਟਾ ਕਹਿੰਦਾ ਮੰਮੀ ਉਹ ਮੈਨੂੰ ਬਾਜੀ ਪਾਜੀ ਕਰਨਗੇ ਵੀਰ ਜੀ ਨਹੀਂ ਭਾਜੀ ਵੀਰ ਜੀ। ਹੈਲੋ।
ਚਾ।
ਹੂੰ ਮੈਂ ਕਿਆ ਵੇਖਾਂਗੇ ਲੈ ਨੀ ਜਾਂਦਾ। ਅੱਛਾ ਉਹ ਉਹ ਵਾਲੇ ਕਹਿੰਦੇ ਕਹਿੰਦੇ ਹਾਂਜੀ ਤੁਹਾਡਾ ਬਹੁਤ ਵੱਡੀਆ ਹੈ ਬੋਲੀ
ਹਾਂਜੀ ਬਿਲਕੁਲ। ਕੁੱਲ
ਉਹ ਕਹਿ ਰਿਹਾ ਮੰਮੀ ਮੈਨੂੰ ਬੁਲਾ ਰੇ ਦੂਜੀ ਕੰਪਨੀ ਵਾਲੇ ਮੈਂ ਕਿਹਾ ਨਹੀਂ ਨਹੀਂ ਬੇਟੇ ਆਪਾ ਮਤਲਬ ਕਿ ਕਾਮਯਾਬ ਨੀ ਹੋ ਦੋ ਮਹੀਨੇ ਇਧਰ ਦੋ ਮਹੀਨੇ ਉਧਰ ਕਿਦਾ ਕੀ ਕਰਾਂਦਾ
ਹੂ
ਚਲੋ ਠੀਕ ਆ।
ਚਲੋ ਜਿੱਥੇ ਰੱਬ ਨੇ ਭੇਜਨਾ ਉੱਥੇ ਹੀ ਉੱਥੇ ਹੀ ਸੈਟ ਹੋਏਗਾ ਹ ਜਿੱਥੇ ਉਹਦਾ ਉਹਦੀ ਭਲਾਈ ਵੀ ਉੱਥੇ ਹੀ ਜਾਏਗਾ।
ਹੂ ਸਾਡੇ ਬੇਬੀ ਠੀਕ ਨੇ ਦੋਨੋ।
ਹਾਂਜੀ ਉਹ ਤੇ ਛੋਟਾ ਤੇ ਬਿਮਾਰ ਹੋ ਗਿਆ ਸੀ ਉਹਨੂੰ ਹੁਣ ਜਾ ਕੇ ਫ਼ਰਕ ਪਿਆ। ਵੱਡਾ ਹਾਂਜੀ ਹਾਂਜੀ ਗਿਆ ਸੀ। ਤੇ ਫਿਰ ਬਿਮਾਰ ਹੋ ਗਿਆ ਸੀ ਕੁਝ ਉਲਟਾ ਸਿੱਧਾ ਗਾਇਆ ਖਾਇਆ ਗਿਆ
ਹਮ ਬਟ
ਇਨਫੈਕਸ਼ਨ। ਹਾਂ ਬਹੁਤ ਪਰੇਸ਼ਾਨ ਇਨੇ ਬਹੁਤ ਪਰੇ ਪਰੇਸ਼ਾਨ ਕੀਤਾ ਹੈ। ਪੂਰੇ ਘਰ ਹੀ
ਅਸੀਂ ਇਦਾਂ ਹੀ ਕਰਦੇ ਆ ਕੋਲ ਆਇ ਰਿਹਾ ਸੀ। ਛੋਟੇ ਵਾਲਾ ਤੇ ਉਥੋਂ ਜਾ ਕੇ ਕੇ ਪਤਾ ਨੀ ਇਹ ਨੇ ਦੋ ਦਿਨ ਤੇ ਰ ਮਤਲਬ ਕਿ ਕੁੱਛ ਖੱਟ ਵ ਤੇ ਖਾਂਦਾ ਰਿਹਾ ਮੈਂ ਚ ਗਰਵਿੰਗ ਕਰ ਫਿਰ ਇਹ ਮੈਂ ਅ ਅਗਲੇ ਦਿਨ ਵਰ ਬਰਗਰ ਖਾਇਆ ਬਰਗਰ ਤੋਂ ਬਾਅਦ ਫਿਰ ਮੈਨੂੰ ਕਰ ਲੈ ਆ ਪਤਾ ਨੀ ਤਨੇ ਮੇਰੇ ਪਾਪਾ ਦੇ ਕਹਿ ਰਹੇ ਸੀ ਕਿ ਮੋਮੋਸ ਵੀ ਖਾ ਜਾਂਦੇ ਉਹ ਤੋਂ ਬਾਦ ਕੀ ਦਿੱਕਤ ਪਰੇਸ਼ਾਨੀ ਹੋਈ,, ਅ ਬ ਹੋਕਗਾ
ਹਮ, ਹਮ। ਬਾਹਰ ਦਾ ਖਾਣਾ ਬਾਹਰ ਦ ਮਤ ਖਾਇਆ ਗੁਰਬਾਹਾਰ ਦਾ ਖਾਣਾ ਬੜਾ ਘਰ ਹੁੰਦਾ ਹੈ ਘਰ ਦੀ ਰੋਟੀ ਖਾਓ ਬਹੁਤ ਸਹੀ ਹੈ ਓ ਤੇ
ਬ
ਅੱਜ ਬਹੁਤ ਬਹੁਤ ਬਾਹਰ ਦਾ ਖਾਣਾ ਖ਼ਰਾਬ ਕਰਦਾ ਹੈ।
ਹਾਂ ਇਸਨੇ ਤੇ ਕਿਤਨੇ ਦਾ ਵੀਹ ਰੁਪਏ ਦਾ ਬਰਗਰ
ਹੋਰ ਖੁਦ ਬਣਾ ਕੇ ਘਰ ਖਾਲੋ ਹ ਬਰਗਰ ਲਿਆਓ ਟਿੱਕੀ ਬਣਾਓ ਤੇ
ਦੇਖਣ ਆਇਆ ਗੇੜ ਦਾ ਲੜਕਾ ਵੀ ਕਹਿੰਦਾ ਵੀਹ ਰੁਪਏ ਦਾ ਬਰਗਰ ਮਾਂ ਪਿਓ ਨੂੰ ਮੀਹ ਜਾਦਾ
ਹਾਂ
ਉਹ ਡਾਕਟਰ ਤਾਂ ਮੂੰਹ ਖੋਲਦੇ
ਹੋਰ ਉਹਨਾਂ ਨੇ ਕਰਨਾ ਉਹ ਇੰਨੀ ਇਨੀ ਦਵਾਈਆਂ ਦੇ ਦੇਣਗੇ। ਤੇ ਇੰਨੀ ਮਹਿੰਗੀ, ਮਹਿੰਗੀ ਦਵਾਈਆਂ ਆਉਣਗੀਆਂ ਕੀ ਫਾਇਦਾ।
ਦਾਸਰਪ ਇਹਦਾ ਵੀਰ
ਹਾਂ ਕਿੰਨਾ ਕਿੰਨਾ ਮਹਿੰਗਾ ਪੈ ਗਿਆ ਤੁਹਾਨੂੰ ਬਿਮਾਰ ਦੇਖੋ ਹੋ ਗਿਆ ਤੇ।
ਸ਼ੂਨਨ ਕਰ ਰਿੇ ਬਰ ਬ ਤਾਂ ਹੁੰਦਾ ਕਿ ਨਹੀਂ ਜੀ। ਤੁਸੀਂ ਕਰੋ ਜੇੜ ਟੈਸਟ ਕਰ ਰਹੇ ਹੋ ਘੋ ਕਰੋ ਮੇਰੇ ਤਾਂ ਮਜ਼ਾਕ ਕਹਿੰਦਾ ਵੀਹ ਰੁਪਏ ਦਾ- ਵੀਹ ਰੁਪਏ ਦਾ ਬਰਗਰ ਹੈ। ਕਹਿੰਦਾ ਮੰਮੀ, ਡੈਡੀ ਨੂੰ।
ਖਾਇਆ, ਖਾਇਆ ਤੇ ਉਹਨੇ ਖੁਦ ਤੇ। ਪਿਆ ਤੇ ਮੰਮੀ, ਡੈਡੀ ਨੂੰ।
ਪਰਣਾਲੀ ਜੀ ਕਹਿੰਦੇ ਮੈਂ ਨਾ ਤੇਲ ਵੇਖਦਾ ਵੀ ਪਿਆ ਸੀ ਜਿਹੜੇ ਤੇਲ ਚੋਂ ਕੱਢਦਾ ਪਿਆ
ਹਾਏ, ਹਾਏ ਬੜਾ ਪੁਰਾਣਾ ਹੈਏਗਾ। ਨਾ ਬੜਾ ਗੰਦਾ।
ਉਹ ਛਾਤੀ ਤੇ ਜਾਵਾਂਗੇ। ਆਪ ਹੈ ਨੀ
ਆ ਗਏ।
ਅੋ ਹੁਣ ਖਾ ਰਿਹਾ ਖਿਚੜੀ ਦਲੀਆ ਖਾ ਰਿਹਾ ਖਾ।
ਉਹ ਤੇ, ਉਹ ਤੇ ਹੋਏਗਾ ਹੀ ਹੁਣ ਹੁਣ ਉਹਨੂੰ ਪੇਟ ਨੂੰ ਥੋੜਾ ਆਰਾਮ ਦੇਣ ਵਾਸਤੇ ਖਿਚੜੀ ਚਾਹੀਦੀ ਹੈ। ਪੇਟ ਨੂੰ ਥੋੜਾ ਹਲਕਾ, ਫੁਲਕਾ ਚਾਹੀਦਾ ਵੇ
ਹਮ।
ਆਈਏ ਮੰਗਦਾ ਔਰ ਮੇਰੇ ਛੋਟੇ ਨੇ ਖੁੱਦ ਇਸ ਤਰ੍ਹਾਂ ਹੀ ਇਨਫੈਕਸ਼ਨ ਹੋ ਗਈ ਸੀ। ਪੇਟੀ ਚ ਤੇ ਉਹਨੂੰ ਪੂਰਾ ਮਹੀਨਾ ਮੈਂ ਉਹਨੂੰ ਖ ਖਿਚੜੀ ਖਿਲਾਈ ਹੈ। ਖਿਚੜੀ-ਦਹੀਂ। ਕੇਲਾ।
ਠੰਡੀ ਚੀਜ਼ ਹੀ ਦ ਸੀ ਨਾ ਖਿਚੜ- ਦਾਹੀਂ। ਲਾਓ ਨਾਰੀਅਲ ਪਾਣੀ ਪਿਲਾਓ
ਦੁੱਧ ਤੇ ਉਹਨੂੰ ਬਿਲਕੁਲ ਹੀ ਬੰਦ ਕਰਵਾਤਾ ਸੀ ਦੁੱਧ ਡਾਕਟਰ ਨੇ ਬਿਲਕੁਲ ਬੰਦ ਕਰਵਾਤਾ ਦੁੱਧ ਨਾਲ ਹੀ ਜ਼ਿਆਦਾ ਇਨਫੈਕਸ਼ਨ ਹੋਦੀ ਸੀ ਉਹਨੂੰ ਹਾਂਜੀ ਮ ਬੜੇ ਰੋਜ਼ ਬੋਲਦੀ ਸੀ ਮੰਮੀ ਨੂੰ ਕਦੋਂ ਠੀਕ ਹੋਏਗਾ ਕਦੋਂ ਠੀਕ ਹੋਏਗਾ ਕਦੋਂ ਇਹਨੂੰ ਫ਼ਰਕ ਲੱਗੇਗਾ
ਤੁਸੀਂ ਮੇਰੇ ਤੋਂ ਚਾਹੇ ਵੱਡੇ ਹੋ ਹਨਾ ਲੇਕਿਨ ਮੂੰ ਉਹੀ ਜਿਹੜੇ ਰਿੜਦੇ ਸੀ ਜਿਹਨਾਂ ਦੀ ਮੈਂ ਉਂਗਲੀ ਫੜ ਕੇ ਤੁਰਾਂਦੀ ਸੀ ਫ ਪੁਛ ਕੇ ਦੇਖਦੀ ਲੈ ਤੂੰ ਬੇਹੋਸ਼ ਹੋਇਆ ਤੇ ਪਾਪਾ ਨੂੰ ਬਹ
ਹੂੰ, ਹਾਂ ਮਾਂ ਪਿਓ ਦੀ ਐਸੀ ਹਾਲਤ ਹੋ ਜਾਂਦੀ। ਪੁੱਛੋ ਹੀ ਨਾ ਮਾਂ ਪਿਓ?
ਇਕੱਲੇ ਸੀ ਆਪਣੇ ਆਪ ਨੂੰ ਪਹਿਲਾਂ ਕੋਂਫੀਡੈਂਸ ਕੀਤਾ ਕਿ ਨਹੀਂ ਦੇਖਣਾ। ਸਵੇਰੇ ਇੱਧਰ ਫੋਨ ਕੀਤਾ ਆਪਣੇ ਦੇਵਰ ਨੂੰ ਇੱਕ ਦਿਓਰ ਮੇਰਾ ਕੈਮੀਕਲ ਆਲੀ ਦੁਕਾਨ ਤੇ ਲੱਗਿਆ ਹੋਇਆ। ਤੇ ਫਿਰ ਉਸ ਤ ਤੇ ਸਾਡੇ ਕੋਲੇ, ਬੜੇ ਵਧੀਆ ਉਹਨਾਂ ਦੇ ਕੋਲ
ਚਲੋ ਵਧੀਆ ਫੇਰ ਤੇ ਪੜੋਸੀ ਆ ਨੀ ਕੰਮ ਆਣ ਗੇ ਫੇਰ ਕਿਵੇ, ਕਿੱਥੇ ਕੰਮ ਆਣਗੇ ਇੱਥੇ ਨੀ ਕੰਮ ਆਣਗੇ ਕਿੱਥੇ,
ਸੀਨ ਬੀ ਪੀ ਚੈੱਕ ਕੀਤਾ ਬੀ ਪੀ ਵਗੈਰਾ, ਸਭ ਕੁਛ ਠੀਕ ਉਹ ਗੈਸ ਜਿਹੜੀ ਦਿਮਾਗ ਨੂੰ ਚੜ ਗਈ। ਦਿਮਾਗ ਨਾਲ ਚੜ ਨਾਲੇ ਰਾ ਵੀ ਹੋਸ਼ ਹੋ ਗਿਆ ਫੇਰ ਉਸ ਟਾਈਮ ਤੇ ਵੀ ਵਿਚਾਰੇ ਆਪਣੀ ਕਾਰ ਚ ਪਾ ਕੇ ਲੈ ਗਏ।
ਅੱਛਾ,
ਲੈ ਕੇ ਗਿਆ ਸੀ ਉਹਨਾਂ ਨੂੰ ਥੋੜੀ ਕਹਿਣਾ ਸੀ ਅਸੀਂ ਇਸ ਡਾਕਟਰ ਕੋਲ ਨੀ ਜਾਣਾ ਹੈ ਡਾਕਟਰ ਕੋਲ ਕੀ ਐ। ਮਹਿੰਗਾ ਹੈ ਉਹ ਜ ਲੈ ਗਿਆ ਉੱਥੇ, ਚਲ ਜਾਣਾ ਪਿਆ। ਸਾਨੂੰ ਇਹ ਅਸੀ, ਸਾਡੇ ਲਈ ਉਹ ਪ੍ਰੀਸ਼ਤਾ ਬਣਿਆ।
ਹਾਂ ਬਿਲਕੁਲ,
ਜਾਂਦੀ ਕੋਈ, ਜਾਦੀ ਫੇਰ ਜਾਂਦੇ ਉਵੇਂ ਆਪਣੀ ਕਾਰਜ ਜਲਦੀ ਲੇ ਆਇਆ ਇਹਨੂੰ ਪਾਇਆ ਵਿੱਚ
ਹੋ-ਹੋ। ਚਲੋ, ਹੁਣ ਠੀਕ ਏ ਨਾ?
ਹਾਂ ਠੀਕ ਆ ਹੁਣ ਆਪਣੇ ਪਾਪਾ ਉਹ ਤੇ ਡਾਕਟਰ ਨੇ ਦੂਜੇ ਦਿਨ ਹੀ ਕਹਿ ਦਿੱਤਾ, ਕਹਿੰਦਾ ਬੇਟਾ ਦੇਖ ਲੋਓ। ਮਾਂ ਬਾਪ ਹਾਂ ਬਚਾ ਦੇ,
ਹੂੰ।
ਚਲੋ, ਧਿਆਨ ਰੱਖੋ ਘਰ ਸਾਰਿਆਂ ਦਾ ਸ਼ਬ ਦਾ,